ਹੈਲੋ
ਸਤਿ ਸ਼੍ਰੀ ਅਕਾਲ ਮੈਮ ਹੈਲੋ
ਹਾਂਜੀ
ਸਤਿ ਸ਼੍ਰੀ ਅਕਾਲ ਮੈਮ
ਸਤਿ ਸ੍ਰੀ ਅਕਾਲ ਕੀ ਹਾਲ ਹੈ
ਤੁਸੀਂ ਠੀਕ ਹੋ
ਹੈ ਜੀ ਹੋਰ ਤੁਸੀਂ ਠੀਕ ਓ
ਹਾਂਜੀ ਹਾਂਜੀ
ਥੋੜਾ ਜਿਹਾ ਉੱਚਾ ਬੋਲੋ ਆਵਾਜ਼ ਘੱਟ ਆ ਰਹੀ ਹੈ ਤੁਹਾਡੀ
ਮੈਮ ਤੁਸੀਂ ਪਨੀਰ ਦੀ ਰੋਟੀ ਕਿਵੇਂ ਬਣਾਈ ਸੀ ਇੱਕ ਵਾਰੀ ਅਸੀਂ ਸੁਧ ਘਰੇ ਆਏ ਸੀ
ਅੱਛਾ ਪਨੀਰ ਵਾਲੀ ਰੋਟੀ ਆ ਕਿਹੜਾ ਪਨੀਰ ਪੈਕੇਟ ਵਾਲੇ ਦੀ ਗੱਲ ਕਰ ਰਹੇ ਹੋ ਖੁੱਲੇ ਪਨੀਰ ਦੀ
ਪੈ ਕੇ ਦੀਵਾਲੀ ਦੀ
ਪੈਕੇਟ ਵਾਲਾ ਆਪਾਂ ਪੈਕੇਟ ਵਾਲਾ ਪਨੀਰ ਲੈ ਕੇ ਆਉਂਦੇ ਹੈ ਨਾ ਤੇ ਬਾਜ਼ਾਰੋਂ ਨੇ ਪੈਕਟ ਵਾਲਾ ਪਨੀਰ ਲੈ ਕੇ ਆਉਂਦੇ ਹਾਂ ਨਾ ਆਪਾਂ ਤੇ ਉਹਨੂੰ ਨਾ ਥੋੜਾ ਪਹਿਲਾਂ ਧੋ ਲੋ ਪਨੀਰ ਨੂੰ ਹਾਂ ਪਨੀਰ ਨੂੰ ਧੋ ਕੇ ਆਪਾਂ ਰੱਖ ਲਓ ਉਹ ਥੋੜਾ ਜਿਹਾ ਪਾਣੀ ਹੋਏਗਾ ਨਾ ਉਹਦੇ ਵਿੱਚ ਆਪਾਂ ਉਹਨੂੰ ਥੋੜਾ ਜਿਹਾ ਹੱਥ ਨਾ ਦੱਬ ਲਉ ਨਚੋੜ ਲਉ ਤੇ ਫਿਰ ਪਤਾ ਕੀ ਕਹਦਾ ਰ ਜੇ ਉਹਨੂੰ ਦੋ ਤਿੰਨ ਵੁਟੇ ਪਿਆਜ ਦੇ ਕੱਟ ਲੋ ਬਰੀਕ ਬਰੀਕ ਪਿਆਜ ਇੰਨਾ ਬਰੀਕ ਕੱਟ ਕੀ ਤੁਹਾਨੂੰ ਨਜ਼ਰ ਵੀ ਨਾ ਆਵੇ ਵਿਚ
ਹਾਂਜੀ ਹਾਂ
ਤੇ ਅ ਪਿਆਜ ਬਰੀਕ ਬਰੀਕ ਕੱਟ ਕੇ ਵਿੱਚ ਕੱਟਣੀਆਂ ਹਰੀਆਂ ਮਿਰਚਾਂ
ਹਾਂਜੀ
ਬੱਚਾ ਕੱਟਲੋ ਤੇ, ਉਹਦੇ ਵਿੱਚ ਆਮਚੂਰ ਪਾਲੋ। ਅਮਚੂੂਰ ਪਾਓ, ਤੇ ਸੁੱਕੀ ਮੇਥੀ ਪਾਲੋ। ਗਰਮ ਮਸਾਲੇ ਜਿੰਨੇ ਵੀ ਤੁਹਾਡੇ ਕੋਲ ਘਰ ਹੈਗੇ ਨੇ, ਜੀਰਾ ਕੁੱਟ ਕੁੱਟਕੇ ਪਾਲੋ ਤੇ ਮਜ਼ੇ ਸਵਾਦ ਉਹਦੇ ਕਿਉਂਕਿ ਫਿਰ ਅਸੀਂਨੇ ਬਰੀਕ ਨੂੰ ਪਨੀਰ ਨੂੰ, ਬਰੀਕ-ਬਰੀਕ ਕਰਨਾ ਹੱਥ ਨਾਲ ਪੀਸਣਾ।
ਹਾਂਜੀ
ਹਾਂ ਪੀਸ ਕੇ ਫਿਰ ਉਹਦੀ ਅਸੀਂ ਪਰੌਠੀ ਬਣਾਵਾਂਗੇ ਠੀਕ ਹੈ ਨਾ ਤੇ ਉਪਰ ਪਰੌਂਠੀ ਖਾ ਕੇ ਦੇਖੋ ਬਹੁਤ ਮਜ਼ੇਦਾਰ ਦੀ ਬਣਦੀ
ਹਾਂਜੀ ਹਾਂ ਉਹ ਤੇ ਬਹੁਤ ਵਧੀਆ ਬਣਦੀ ਹੁੰਦੀ ਮੈਂ ਸਜ ਖਾਧੀ ਹੋਈ ਆ
ਖਾਧੀ ਹੋਈ ਹੈ ਨਾ ਹਾਂ ਤੇ ਤੇ ਤੁਸੀਂ ਕੀ ਬਣਾਇਆ ਅੱਜ ਫਿਰ
ਅੱਸੀਂ ਅਜੇ ਸ਼ਾਹੀ ਪਨੀਰ ਬਣਾਇਆ
ਸ਼ਾਹੀ ਪਨੀਰ ਬਣਾਇਆ ਸੀ ਸ਼ਾਹੀ ਪਨੀਰ ਮੰਮਾ ਨੇ ਕਿਵੇਂ ਬਣਾਇਆ ਸੀ ਤੁਹਾਡਾ
ਪਹਿਲਾਂ ਸ਼ਾਹੀ ਪਨੀਰ ਲਿਆ ਪਨੀਰ ਲਿਆਏ ਸੀ ਫਿਰ ਉਹਨੂੰ ਤੋਲ ਲਿਆ
ਅੱਛਾ
ਫਿਰ ਪਿਆਜ ਕੱਟ ਲਏ ਆ ਪੰਜ ਛੇ
ਅੱਛਾ
ਸ਼ਿਮਲਾ ਮਿਰਚ ਵਗੈਰਾ ਕੱਟ ਲਈ ਟਮਾਟਰ ਕੱਟ ਲਿਆ
ਹਾਂ ਫਿਰ ਉਹ ਵੀ ਬਹੁਤ ਅੱਛਾ ਬਣਦਾ ਹੈ ਨਾ ਪਨੀਰ ਵੀ ਹਾਂ ਮੈਂ ਵੀ ਹੁਣ ਕੱਲ ਬਣਾਇਆ ਸੀ ਹਾਂ ਮੈਂ ਕੱਲ ਪੱਲੇ ਬਣਾਏ ਸੀ ਮੈਂ ਨਾ ਕੱਲ ਪੱਲੇ ਬਣਾਏ ਸੀ ਹਾਂ ਭੱਲੇ ਭੱਲੇ ਵੀ ਬਹੁਤ ਸਵਾਦ ਬਣਦੇ ਨੇ ਮੈਨੇ ਕੱਲ ਰਾਤੀ ਨਾ ਦਾਲ ਸੇੜਤੀ ਸੀ ਸਵੇਰੇ ਨਾ ਆਉਣਾ ਸੀ ਕਿਸੇ ਨੇ ਸਾਡੇ ਘਰ ਗੈਸਟ ਨਿਆਉਣਾ ਸੀ ਉਹ ਕਹਿੰਦੇ ਸੀ ਕੀ ਬਣਾਉਂਗੇ ਮੈਂ ਕਿਹਾ ਚੱਲ ਮੈਂ ਭਿੰਡੀਆਂ ਬਣਾਵਾਂਗੀ ਤੇ ਨਾਲ ਭੱਲੇ ਬਣਾ ਲਾਂਗੀ ਤੇ ਫਿਰ, ਮੈਂਨੇ ਭੱਲੇ ਬਣਾਏ ਸੀ, ਭੱਲਿਆਂ ਦੇ ਵਿੱਚ ਮੈਂ ਰਾਤੀ ਦਾਲ ਸੇੜਤੀ ਸੀ। ਬੱਚੇ ਤਾਂ ਕਹਿ ਰਹੇ ਸ ਰਾਤੀ ਉਹ ਬਣਾਓ ਭੱਲੇ। ਪਰ ''ਮੈਂ ਕਿਹਾ ਰਾਤੀ ਟੈਮ ਨੀ ਹੈਗਾ ਤੇ, ਸਵੇਰੇ ਈ ਬਣਾਉਂਗੀ। ਤੇ ਭੱਲੇ ਫੇਰ, ਚੰਗੀ ਤ--ਹਾਂ। ''ਭੱਲੇ ਮੈਨੇ ਪਹਿਲਾਂ ਰਾਤੀ ਦਾਲ ਸੇੜਤੀ ਸੀ। ਤੇ ਰਾਤੀ ਦਾਲ ਸੇੜਕੇ ਨਾ, ਫਿਰ ਸਵੇਰੇ ਚੰਗੀ ਤਰ੍ਹਾਂ ਦਾਲ ਨੂੰ ਧੋ ਲਿਆ ਆਪਾਂ ਨੇ, ਠੀਕ ਐ ਨਾ। ਦਾਲ ਧੋਕੇ, ਫਿਰ ਉਹਨਾਂ ਨੂੰ ਪੀਸੀ। ਪੀਸਕੇ, ਹਾਂਜੀ।
ਦਾਲ ਕਿਹੜੀ ਸੀ?
ਦਾਲ ਹੈਗੀ ਸੀ, ਵਾਈਟ ਮੂੰਗ ਦੀ ਦਾਲ ਸੀ। 'ਮੂੰਗ' ਦੀ ਦਾਲ ਦੇ ਭੱਲੇ। ਤੇ ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਆਪਾਂ ਪੀਸ ਲਿਆ, ਪੀਸ ਕੇ ਫੇਰ ਉਹਨੂੰ ਕੱਢਿਆ ਤੇ, ਉਹਦੇ ਵੀ ਆਪਾਂ ਕਾਲੀ ਮਿਰਚ ਪਾਤੀ। ਕਾਲੀ ਮਰਚ ਪਾਈ, ਨਮਕ ਪਾਇਆ ਤੇ, ਉਹਨੂੰ ਚਮਚੇ ਨਾਲ ਚੰਗੀ ਤਰ੍ਹਾਂ ਫੈਂਟਿਆ। ਚੰਗੀ ਤਰ੍ਹਾਂ ਫੈਂਟਕੇ, ਕਿਉਂਕਿ ਨਾ ਉਹ ਭੱਲੇ ਫੁਲਮੇ ਬਣਨਗੇ ਫਿਰ।
ਹਾਂਜੀ-ਹਾਂ।
ਚੰਗੀ ਤਰ੍ਹਾਂ ਫੈੱਟਕੇ, ਵਿੱਚ ਮੈਨੇ ਕਿਸ਼ਮਿਸ਼ ਪਾਤੀ ਤੇ ਨਾਲ ਕਾਜੂ ਪਾਤੇ ਕਿਉਂਕਿ ਜੋ ਬਾਜ਼ਾਰ ਦੇ ਵਿੱਚ ਅਸੀਂ ਭੱਲੇ ਖਾਂਨੇ ਹਾਂ, ਤੇ ਵਿੱਚ ਕਿਸ਼ਮਿਸ਼ ਵੀ ਆਂਦੀ ਹੈ ਆਜ ਵੀ ਆਉਂਦੇ ਨੇ ਨਾ ਉਹ ਸਵਾਦ ਤੌਰ ਤੇ, ਫੇਰ, ਉਹ ਵਿੱਚ ਵਿੱਚ ਕਾਜੂ ਪਾਏ ਤੇ, ਕਿਸ਼ਮਿਸ਼ ਪਾਤੀ ਉਦੋਂ ਫਿਰ ਕੀ ਕੀਤਾ, ਮੈਨੇ ਉਹਨੂੰ ਚੰਗੀ ਤਰ੍ਹਾਂ ਫੈਂਟਾ ਦੇਕੇ ਦੱਸ ਮਿੰਟ ਫਰਿੱਜ'ਚ ਰੱਖ ਤਾ।
ਹਾਂਜੀ।
ਹਾਂਜੀ, ਫਿਰ ਦੱਸ ਮਿੰਟ ਫਰਿਜ'ਚ ਰੱਖਿਆ ਉਸ ਤੋਂ, ਬਾਅਦ ਫਿਰ ਮੈਂ ਕੀ ਕੀਤਾ ਕੜਾਹੀ'ਚ ਰਿਫੈਂਡ ਪਾਇਆ ਪਾਂਦੇ ਤਾਂ, ਸਰਸੋਂ ਦੇ ਤੇਲ ਦੇ ਵੀ ਅੱਛੇ ਨੇ, ਉਹ ਲਾਲੀ ਪਨ'ਚ ਆ ਜਾਂਦੇ ਨੇ। ਪਾਪਾ ਲਾਲੀ ਪਾਂ ਵਾਲੇ ਨਹੀਂ ਸਵਾਦ ਲੱਗਦੇ ਬ ਬੱਚਿਆਂ ਨੂੰ ਅੱਜ ਕੱਲ੍ਹ ਬੱਚੇ ਵਾਈਟ ਮੰਗਦੇ ਨੇ ਤੇ ਫਿਰ ਮੈਨੇ ਰਿਫੈਂਡ ਗਰਮ ਕੀਤਾ ਲੋਹੇ ਦੀ ਕੜਾਹੀ 'ਚ
ਕੜਾਹੀ ਤਾਂ ਸੜ ਜਾਂਦੀ ਹੈ ਫਿਰ ਇਹ ਮਾਜਨੀ ਬਹੁਤ ਔਖੀ ਲੱਗਦੀ ਹੈ ਤੇ ਇਸ ਕਰਕੇ ਮੈਂ ਲੋਹੇ ਦੀ ਕੜਾਹੀ ਰੱਖੀ ਸੀ। ਤੇ, ਲੋਹੇ ਦੀ ਕੜਾਈ ਮੈਂ ਸਿੰਮ ਤੇ ਰੱਖ ਤੀ ਸੀ, ਸਿੰਮ ਤੇ ਪਹਿਲਾਂ ਤੇਲ ਗਰਮ ਹੋਇਆ ਚੰਗੀ ਤਰ੍ਹਾਂ ਫੇਰ, ਉਹਨਾਂ ਨੂੰ ਨਾ ਚੰਗੀ ਤਰ੍ਹਾਂ ਇੱਕ ਬਾਹਰ ਕੱਢਿਆ ''ਫਰਿੱਜ'ਚੋ ਫਿਰ ਫੈਂਟਾ ਦਿੱਤਾ ਉਹ ਜੋ-ਜੋ ਅਸੀਂ ਪਾਈ ਗਏ, ਉਹ ਫੁੱਲਮੇ ਬਣ ਨੇ ਚਾਰ-ਚਾਰ ਪੀਸ ਪਾਈ ਜਾਓ ਤੇ, ਫੁਲਮੇ ਬਣਦੇ ਨੇ। ਤੇ ਉਹ ਫੁਲਕੇ ਤਾਂ, ਫਿਰ ਉਹ ਬੜੇ ਟੇਸਟ ਬਣਦੇ ਨੇ। ਪਹਿਲਾਂ ਤਾਂ ''ਮੈਂ ਖੁੱਲ੍ਹੇ ਤਾਲ ਦਿੱਤੇ ਫਿਰ ''ਮੈਂ ਅੱਧੇ ਰੱਖਤੇ ਫਰਿੱਜ'ਚ ਕਿਉਂਕਿ ਐਂਨੇ ਜ਼ਿਆਦਾ ਨਹੀਂ ਬਨਦੇ। ਤੇ, ਫਿਰ ਉਸ ਤੋਂ ਬਾਅਦ ਅਸੀਂ ਨੇ ਦਹੀਂ ਲਿਆਂਦਾ। ਤੇ ਦਹੀਂ ਤੋਂ ਬਾਅਦ ਫਿਰ, ਉਹਨੂੰ ਚੰਗੀ ਤਰ੍ਹਾਂ ਰਿੜਕਿਆ
ਰਿੜਕ ਕੇ ਫੇਰ, ਉਹਦੇ ਵਿੱਚ ਉਹ ਕੀਤਾ ਕੀ ਕਹਿੰਦੇ ਨੇ, ਫੈਂਟਿਆ ਚੰਗੀ ਤਰ੍ਹਾਂ ਕਾਲੀ ਮਰ ਮਚ ਪਾਈ, ਨਮਕ ਪਾਇਆ, ਹਾਂਜੀ!
ਹੈਲੋ! ਤੁਸੀਂ ਕਰੇਲੇ ਕਿਵੇਂ ਬਣਾਂਨੇ ਹੁੰਨੇ ਓ? ਕਰੇਲੇ'ਚ ਬਣਾਨੇ ਹੁੰਨੇ ਆ
ਕਰੇਲੇ! ਕਰੇਲੇ! ਕਰੇਲੇ ਤਾਂ ਆਪਾਂ ਕੀ ਕਰਦੇ ਹ ਧੋਕੇ ਰੱਖ ਦਿੰਨੇ ਹਾਂ, ਕਰੇਲੇ ਤਾਂ ਧੋਕੇ ਰੱਖਕੇ, ਉਹਨਾਂ ਨੂੰ ਚੰਗੀ ਤਰ੍ਹਾਂ ਘੋਲੋੋ ਨਮਕ ਲਾ ਕੇ ਰੱਖ ਦੋ ਹੈਣਾ ਨਮਕ ਲਾ ਕੇ ਰੱਖ ਲੋ ਨਮਕ ਲਾ ਕੇ ਛੋੜ ਦੋ ਘੰਟਾ ਉਹ ਪਾਣੀ ਛੋੜਨਗੇ ਉਸ -ਉਸ ਤੋਂ ਬਾਦ ਆਪਾਂ ਕੀ ਕਰਾਂਗੇ ਉਹਨੂੰ ਚੰਗੀ ਤਰ੍ਹਾਂ ਧੋਵਾਂਗੇ ਦਸ ਪੰਦਰਾਂ ਮਿੰਟ ਰੱਖ ਕੇ
ਹਾਂਜੀ ਹਾਂ
ਪੰਦਰਾਂ ਮਿੰਟ ਰੱਖਾਂਗੇ ਉਸ ਤੋਂ ਬਾਦ ਆਪਾਂ ਧੋ ਲਾਂਗੇ ਧੋ ਕੇ ਫ਼ੇਰ ਅਸੀਂ ਨੇ ਮਸਾਲਾ ਤਿਆਰ ਕਰਨਾ ਕਈ ਤਾਂ ਬਣਾਂਦੇ ਨੇ ਪਿਆਜ਼ਾਂ ਵਾਲਾ ਮਸਾਲਾ ਅਸੀਂ ਬਣਾਣੇ ਆ ਸੁੱਕਾ। ਸੁੱਕਾ ਵਿੱਚ ਮੇਥੀ ਪਾ ਲਾਂਗੇ, ਹਲਦੀ ਪਾਵਾਂਗੇ। ਮਰਚ ਪਾਵਾਂਗੇ ਤੇ ਉਹ ਅਮਚੂਰ ਪਾਵਾਂਗੇ। ਅਮਚੂਰ ਪਾ ਕੇ, ਨਮਕ ਪਾ ਕੇ। ਐਵੀ ਕੋਲੀ ਵਿੱਚ ਸਾਰੀ ਰੈਸਪੀ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ। ਜਦੋਂ ਸਾਡੇ ਚੰਗੀ ਤਰ੍ਹਾਂ ਕਰੇਲੇ ਨੁੱਚੜ ਜਾਣਗੇ ਨਾ? ਤੇ ਉਹਨਾਂ ਨੂੰ ਫੇਰ ਅਸੀਂ ਉਹਦੇ ਵਿੱਚ ਮਸਾਲਾ ਭਰਾਂਗੇ?
ਮਸਾਲਾ ਭਰ ਕੇ ਫਿਰ ਅਸੀਂ ਉਹਨਾਂ ਨੂੰ ਫਰਾਈ ਕਰਾਂਗੇ।
ਫਰਾਈ ਕਰਕੇ ਫ਼ੇਰ ਬਣਾਵਾਂਗੇ ਤੱਲ ਕੇ ਉਹ ਉਹ ਵੀ ਟੇਸਟ ਬਣਦੇ ਨੇ।
ਹਾਂਜੀ ਹਾਂ ਬਹੁਤ ਟੇਸਟੀ ਬਣਦੇ ਨੇ।
ਤੁਸੀ ਨੇ ਬਾਜ਼ਾਰ ਜਾਣਾ?
ਅੱਜ ਤੁਸੀਂ ਕੀ ਬਨਾਯਾ?
ਅੱਜ ਤੁਸੀਂ ਨੇ ਬਾਜ਼ਾਰ ਜਾਣਾ ਮੈਂ ਕਿਹਾ?
ਹਾਂਜੀ ਹਾਂ ਜਾਣਾ।
ਕੇਹੜੀ ਮਾਰਕੀਟ 'ਚ ਜਾਣਾ ਤੁਸੀਂ ਨੇ?
ਅਸੀਂ ਤਾਂ ਜਾਵਾਂਗੇ ਮੌਲ ਚ ਵੀਸ਼ਾਲ ਮੈਗਾ ਮੌਲ ਚ।
ਅੱਛਾ ਉੱਥੇ ਕੀ ਕੀ ਫੇਮਸ ਹੈ?
ਉੱਥੇ ਕੱਪੜੇ ਵੀ ਮਿਲ ਜਾਂਦੇ ਨੇ ਸਾਰਾ ਕੁੱਝ ਇ ਮਿਲ ਜਾਂਦਾ ਉੱਥੇ।
ਅੱਛਾ ਕੈਪਰੀਆਂ ਵਗੈਰਾ ਵੀ ਮਿਲਦੀਆਂ ਨੇ ਉੱਥੇ?
ਹਾਂਜੀ।
ਕੈਪਰੀਆਂ ਕਿਸ ਟਾਈਪ 'ਚ ਕੋਟਨ 'ਚ ਕਿ ਕਿਸ ਕੱਪੜੇ 'ਚ।
ਦੋਨਾਂ ਚ ਹੀ ਮਿਲ ਜਾਂਦੀਆਂ ਨੇ।
ਮਿਲ ਜਾਂਦੀਆਂ ਨੇ ਤੁਸੀਂ ਨੇ ਕੱਪੜੇ ਲੈ ਕੇ ਆਏ ਸੀ ਤੁਹਾਨੂੰ ਕਿਵੇਂ ਦੇ ਲੱਗੇ ਨੇ ਉੱਥੇ ਦੇ ਕੱਪੜੇ?
ਸਭ ਅੱਛੇ ਸੀ। ਅੱਛਾ ਸੂਟ ਵਗੈਰਾ ਵੀ ਹੈਗੇ ਨੇ ਉੱਥੇ? ਅੱਛਾ ਸੂਟ ਹੈਗੇ ਨੇ।
ਉੱਥੇ ਨਾ ਕਿਚਨ ਦਾ ਵੀ ਸਮਾਨ ਆ।
ਕਿਸ ਚੀਜ਼ ਦਾ।
ਕਿਚਨ ਦਾ ਸਮਾਨ ਵੀ ਹੈਗਾ ਉੱਥੇ।
ਉੱਥੇ ਭਾਂਡੇ ਵਗੈਰਾ ਤੁਹਾਨੂੰ ਸਭ ਕੁਛ ਮਿਲਣਗੇ ਕਰੋਕਰੀ ਦਾ ਸਮਾਨ। ਕਿ ਸੈੱਟ ਮਿਲਦੇ ਨੇ ਡੋਂਗਯਾ ਦੇ।
ਹਾਂਜੀ ਉੱਥੇ ਸਾਰਾ ਕੁੱਝ ਮਿਲ ਜਾਂਦਾ ਜਿਵੇਂ ਆਪਾਂ ਲੈਣਾ ਹੁੰਦਾ।
ਅੱਛਾ ਅੱਛਾ ਕਿ ਵਾਯਾ ਤੁਸੀਂ ਕਿਹਦੇ ਵਿੱਚ ਜਾਣੇ ਹੋ? ਆਪਣੀ ਗੱਡੀ 'ਚ ਜਾਣੇ ਹੋ? ਕਿਸ ਤਰ੍ਹਾਂ ਜਾਣੇ ਓ? ਬੱਸ ਤੇ ਜਾਣੇ ਓ?
ਆਪਣੀ ਗੱਡੀ 'ਚ ਜਾਣੇ ਹੁਣੇ ਆ ਅਸੀਂ।
ਤੁਸੀਂ ਆਪਣੀ ਗੱਡੀ ਚਲਾਂਦੇ ਔ, ਠੀਕ ਹੈ ਠੀਕ ਹੈ, ਫੇਰ ਪਹਿਲਾਂ ਬਾਹਰ ਖਾ ਪੀ ਲੈਂਦੇ ਹੋਗੇ ਕੁੱਛ। ਕੁਛ ਨਾ ਕੁਛ ਗਰਮੀ ਬਹੁਤ ਹੈ ਠੀਕ ਹੈ ਨਾ ਹਾਂ। ਠੰਡੀ ਚੀਜ਼ ਵਗੈਰਾ ਖਾ ਲੋ ਤੇ ਹੂੰ। ਤੇ ਕਿ ਔ, ਬਾਹਰ ਨੂੰ ਮਜ਼ਾ ਆਉਂਦਾ ਖਾਣ।
ਹਾਂਜੀ ਹਾਂ।
ਅੱਛਾ ਅੱਛਾ ਕੌਣ ਕੌਣ ਜਾਂਦੇ ਹੋ ਤੁਸੀਂ? ਆਪਣੀ ਫੈਮਿਲੀ ਹੀ ਜਾਣੇ ਹੋ, ਅੱਛਾ ਤੁਸੀਂ ਆਪਣੀ ਫੈਮਿਲੀ ਜਾਣੇ ਹੋ? ਪਹਿਲਾਂ ਬਾਹਰ ਕਿਤੇ ਬਾਹਰ ਖਾ ਪੀ ਲੈਂਦੇ ਹੋ? ਠੰਡੀ ਲੱਸੀ ਵਗੈਰਾ ਪੀਣੇ ਹੋ? ਅੱਛਾ ਅੱਛਾ ਫਿਰ ਤਾਂ ਬੜਾ ਮਜ਼ਾ ਆਉਂਦਾ ਹੋਣਾ ਤੁਹਾਨੂੰ?
ਹਾਂਜੀ ਹਾਂ।
ਠੀਕ ਹੈ ਠੀਕ ਹੈ, ਫਿਰ ਮੌਲ ਚ ਘੁੰਮ ਫਿਰ ਕੇ, ਫੇਰ ਕੀ ਕਰਦੇ ਹੋ ਤੁਸੀਂ?
ਅਸੀਂ ਫ ਸਾਰਾ ਕੁਛ ਘੁੰਮ ਲੈਂਦੇ ਹੁੰਦੇ ਆਂ, ਖਾ ਖੂਹ ਵੀ ਲੈਂਦੇ ਹੁੰ ਹਾਂ।
ਅੱਛਾ ਅੱਛਾ
ਤੁਸੀਂ ਆਈਸ ਕਰ੍ਰੀਮ ਵੀ ਬਹੁਤ ਸਵਾਦ ਬਣਾਦੇ ਹੁੰਦੇ ਹੋ, ਕਿਵੇਂ ਬਣਾਦੇ ਹੋ। ਅ ਸ
ਆਈਸ ਕਰ੍ਰੀਮ ਤੇ ਵੀ ਬਣਦੀ ਹੈ, ਆਈਸ ਕਰ੍ਰੀਮ ਜਿਦੇ ਕਸਟਡ ਪਾਉਣਾ ਪੈਂਦਾ ਹੈ।
ਹਾਂਜੀ
ਹੋਰ ਤੁਸੀਂ ਹੋਰ ਆਪਣਾ ਤੁਸੀਂ ਵੀ ਚੱਕਰ ਲਾਣਾ। ਸਾਡੇ ਘਰ ਆਉਣਾ, ਠੀਕ ਹੈ ਨਾ ਤੁਸੀਂ ਹੁਣ ਇੱਕ ਮਨ ਚੱਕ ਚੱਕਰ ਲਾਉਣਾ, ਸਾਰੇ ਆਉਣਾ। ਨਾਲੇ ਸਾਨੂੰ ਵੀ ਮਿਲਣਾ, ਤੇ ਫਿਰ ਮੈਂ ਵੀ ਤੁਹਾਨੂੰ ਆਪਣੀਆਂ ਰੈਸਪੀਆਂ ਬਣਾ ਕੇ ਖਵਾਵਾਂਗੀ। ਤੁਹਾਨੂੰ ਬਹੁਤ ਬਹੁਤ ਅੱਛਾ ਲੱਗੇਗਾ ਸਾਨੂੰ ਵੀ ਮਿਲ ਕੇ ਜਾਊਗੇ ਜਦੋਂ ਵੀ ਆਉਣ
ਤੁਸੀਂ ਵੀ ਆਇਓ
ਠੀਕ ਹੈ ਜੀ, ਹੋਰ ਘਰ ਸਭ ਵਧੀਆ। ਵਧੀਆ ਸਭ ਘਰ ਵਧੀਆ, ਚਲੋ ਠੀਕ ਹੈ ਜੀ। ਫੇਰ ਆਵਾਂਗੇ ਅਸੀਂ ਤੁਹਾਡੇ ਘਰ, ਜਦੋਂ ਵੀ ਆਏ ਨਾ ਅਸੀਂ ਤੁਹਾਡੇ ਘਰ